ਉਹ
ਹੈਲੋ ਹਾਂਜੀ ਸਸਰੀਕਾਲ ਜੀ।
ਹੈਲੋ
ਹਾਂਜੀ ਸਸੀਕਾਲ ਜੀ।
ਸਸੀਕਾਲ ਜੀ।
ਹੁਣ ਆ ਰਹੀ ਐ ਆਵਾਜ਼ ਤੁਹਾਨੂੰ ਕਲੀਅਰ।
ਹੈਲੋ
ਹੁਣ ਆ ਰਹੀ ਆ ਆਵਾਜ਼।
ਹੈਲੋ।
ਆ ਰਹੀ ਆ ਆਵਾਜ਼
ਹਾਂਜੀ ਹੁਣ ਠੀਕ ਆ।
ਹਾਂਜੀ ਬਸ ਕੁਛ ਨਹੀ ਬੈਠੇ ਸੀ।
ਹੈ ਜੀ
ਬਸ ਕੁਛ ਨੀ ਬੈਠੇ ਸੀ।
ਅੱਛਾ- ਅੱਛਾ ਹੋਰ ਘਰ ਪਰਿਵਾਰ ਠੀਕ ਸਭ।
ਸਭ ਵਧੀਆ ਸਭ ਵਧੀਆ ਤੁਸੀਂ ਸੁਣਾਓ ਆਪਣਾ।
ਹਾਂਜੀ-ਹਾਂਜੀ ਠੀਕ ਆ ਸਭ ਵਧੀਆ। ਹੋਰ ਦੱਸੋ? ਘੁੰਮਣਾ ਕਿੱਥੇ ਪਸੰਦ ਕਰਦੇ ਹੋ ਘੁੰਮਣਾ ਪਸੰਦ ਐ ਜਾਂ ਨਹੀਂ।
ਹਾਂ ਹੈਗਾ ਤੇ ਐ ਘੁੰਮਣਾ ਪਸੰਦ ਪਰ ਕੀ ਕਰੀਏ ਕੰਮ ਦਾ ਪ੍ਰੈਸ਼ਰ ਵੀ ਇਹ ਨਾਲੇ ਸਭ ਕੁਛ ਹੈਗਾ।
ਹਾਂ ਕੰਮ ਤਾਂ ਹੁੰਦਾ ਈ ਐ ਸਭ ਨੂੰ। ਪਰ ਸ਼ੌਕ ਤਾਂ ਹੁੰਦਾ ਈ ਐ ਵੀ ਤੁਸੀ ਘੁੰਮਣਾ ਪਸੰਦ ਕ- ਕਰਦੇ ਉ ਜਾਂ ਨਹੀਂ ਕਰਦੇ।
ਉਹ ਤੇ ਹੈਈ ਐ ਘੁੰਮਣਾ ਵੀ ਪਸੰਦ ਐ ਤੇ ਫਿਰ ਸਭ ਕੁਛ ਵੇਖਣਾ ਵੀ ਪੈਦਾ ਐ ਨਾ।
ਹਮ-ਹਮ ਇਹ ਤਾਂ ਐ।
ਤੁਸੀ ਸੁਣਾਓ ਤੁਹਾ ਤੁਹਾਡਾ ਕੀ ਪਲੈਨ ਐ ਘੁੰਮਣ ਦਾ।
ਮੈਨੂੰ ਘੁੰਮਣ ਦਾ ਬਹੁਤ ਸ਼ੌਕ ਐ। ਚਾਹੇ ਮੈਂ ਰੋਜ਼ ਈ ਚੱਲਜਾ‌। ਅੰਬਰ ਲਿਜਾਣਾ ਵਾਲਾ ਹੋਵੇ ਕੋਈ। ਇਕੱਲੇ ਜਾਣਾ ਦੁੜਾ ਹੈਗਾ।
ਇਹ ਸ਼ੌਕ ਨੂੰ ਸਭਨਾ ਸਭ ਦਾ ਹੁੰਦਾ ਐ ਪਰ‌
ਹਾਂਜੀ ਇਹ ਤੈਅ ਸ਼ੌਕ ਹਾਂ। ਸਭ ਦੇ ਸ਼ੌਂਕ ਹੁੰਦੇ ਨੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੀਕਰ ਸਭ ਦੇ ਸ਼ੌਂਕ ਹੁੰਦੇ ਨੇ। ਪਰ ਦੇਖੋ, ਘਰ ਦੀਆਂ ਮਜਬੂਰੀਆਂ ਐਵੇਂ ਦੀਆਂ ਬਣ ਜਾਂਦੀਆਂ ਹਨਾ ਸ਼ੌਂਕ ਮਰ ਜਾਂਦੇ ਨੇ। ਪਰ ਦੇਖੋ ਅਹ, ਇੱਕ ਤਾਂ ਹੁੰਦਾ ਪੂਰੇ ਕਰਨਾ ਇੱਕ ਕਿਸੇ-ਕਿਸੇ ਨੂੰ ਦੱਸਣਾ ਸ਼ੌਕ ਆ ਨਾ ਉਹ ਦੋਨਾਂ ਵਿੱਚ ਫਰਕ ਐ ਨਾ।
ਇੱਕ ਤੇ ਪੂਰਾ ਕਰਨਾ ਤੇ ਉੱਤੇ ਬੋਲਣ ਵਿੱਚ ਬੜਾ ਫ਼ਰਕ ਹੁੰਦਾ ਏ।
ਅਹ ਫ਼ਰਕ ਤਾਂ ਹੈਗਾ ਈ ਐ।
ਬ ਫ ਮੈਂ ਸੋਚਿਆ ਸੀ ਜਾਵਾਂਗਾ ਕਿੱਧਰ ਘੁੰਮਣ। ਪਰ ਕੋਈ ਨਾ ਕੋਈ ਪ੍ਰੋਬਲਮ ਆਏ ਮੈਂ ਸੋਚਿਆ ਸੀ ਜਾਵਾਂਗਾ ਕਿੱਥੇ ਘੁੰਮਣ ਪਰ ਕੋਈ ਨਾ ਕੋਈ ਪ੍ਰੋਬਲਮ ਇਹੋ ਜਿਹੀ ਆਈ ਜਾਂਦੀ ਐ। ਕੀ ਰੁਕਣਾ ਪੈਦਾ।
ਹਾਂਜੀ, ਇਹ ਤਾਂ ਐ ਘਰਾਂ ਦੇ ਵਿੱਚੋਂ ਨਹੀਂ ਨਿਕਲਿਆ ਜਾਂਦਾ ਹੈਗਾ ਹਨਾ।
ਦਿਨ ਘਰਦਿਆਂ ਨੂੰ ਨਾ ਲੈ ਕੇ ਜਾਓ। ਉਹਨਾਂ ਦੇ ਨਾਲ ਨਾ ਜਾਓ ਅਤੇ ਉਹ ਵੀ ਬੋਲਦੇ ਨੇ। ਪਰ ਉਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਐ ਨਾ ਕਿ
ਲੱਗਦਾ ਏ।
ਪਰ ਉਹਨਾਂ ਨੂੰ ਵੀ ਕੀ ਕਹੀਏ ਵੀ ਕਿ ਸਾਡੇ ਕੋਲ ਕੰਮ ਦਾ ਪ੍ਰੈਸ਼ਰ ਆ‌।
ਹਮ ਇਹ ਤਾਂ ਹੈ। ਚੱਲੋ ਕੋਈ ਨੀ ਵੈਸੇ ਘੁੰਮਣ ਫਿਰਨਾ ਚੱਲੋ ਐਵੇਂ ਨੀ ਹੈਗਾ ਕਿਤੇ ਆਪਾਂ ਦੂਰ ਜਗ੍ਹਾ ਤੇ ਹੀ ਜਾਣਾ ਹੈਗਾ ਜਿੱਦੇ ਕਿਤੇ ਦੂਰ ਜਾਵਾਂਗੇ ਤਾਂ ਫਿਰ ਹੀ ਚੱਜ ਨਾਲ ਘੁੰਮਿਆ ਜਾਊਗਾ ਘੁੰਮਣਾ ਫਿਰਨਾ ਆਪਾਂ ਨੇੜੇ ਕੋਈ ਸੰਸਥਾ ਹੁੰਦੀ ਹੈਗੀ ਆਪਣੇ ਕੋਈ ਵਧੀਆ। ਜਗ੍ਹਾ ਹੁੰਦਆਂ ਈ ਨੇ ਘੁੰਮਣ ਵਾਲੀਆਂ ਜਾਂ ਵੈਸੇ। ਸੀ ਘੁੰਮਣਾ-ਫਿਰਨਾ ਤਾਂ ਚੱਲੋ ਆਪਾਂ ਮੰਮੀ-ਡੈਡੀ ਨਾਲ ਤਾਂ ਜਿੱਥੇ ਕਿੱਥੇ ਨੇੜੇ ਵੀ ਚੱਲ ਜਾਈਏ ਨਾ।
ਹਾਂਜੀ। ਤੁਹਾਨੂੰ ਤਾਂ ਪਤਾ ਈ‌ ਐ ਸਾਡੇ ਇੱਧਰ ਕੋਈ ਨੇੜੇ-ਤੇੜੇ ਐ ਨਹੀਂ ਸਾਨੂੰ ਦੂਰ ਹੀ ਜਾਣਾ ਪੈਂਦਾ।
ਵੈਸੇ ਤੁਰ-ਫਿਰ ਸਕਦੇ ਆ ਆਪਾਂ ਮੰਮੀ-ਡੈਡੀ ਨਾਲ ਭੈਣ-ਭਰਾ ਨਾਲ। ਕਿਤੇ ਵੈਸੇ ਸ਼ਾਮ ਨੂੰ ਕਹਿ ਦਈਏ ਵੀ ਹਾਂ ਚਲੋ ਆਪਾਂ ਥੋੜਾ ਬਹੁਤ ਦੂਰ ਤੀਕਰ ਤੁਰ।
ਹੁਣ ਅਸੀ ਤੁਹਾਡੇ ਕੋਲ ਤਾਂ ਹੈਨੀ ਨਹੀਂ ਤੁਹਾਡੇ ਕੋਲ ਜਿੱਥੇ ਮਰਜ਼ੀ ਜਾਈਏ। ਆਸ-ਪਾਸ ਦੇ ਇਲਾਕੇ 'ਚ। ਤੁਹਾਡੇ ਘਰ ਤੁਹਾਡੇ ਕੋਲ ਤੇ ਹੈਗੇ। ਨੇੜੇ-ਤੇੜੇ ਘੁੰਮਣ ਦੀ ਜਗ੍ਹਾ।
ਹਾਂਜੀ-ਹਾਂਜੀ ਸਭ ਹੈ ਪਰ ਦੇਖੋ। ਘਰਾਂ ਦੇ ਵਿੱਚੋਂ ਨਿਕਲਣਾ ਤਾਂ ਪੈਂਦਾ ਈ ਗਾ ਮਜਬੂਰੀ ਤਾਂ ਹਰੇਕ ਦੀ ਹੁੰਦੀ ਐ।
ਸਾਡੇ ਇੱਧਰ ਤਾਂ ਬਸ ਪਾਰਕ ਹੀ ਹੈਗੇ ਨੇ ਕਿ ਬਸ ਨੇੜੇ-ਤੇੜੇ ਪਾਰਕ ਹੀ ਚੱਲੇ ਜਾਈਏ ਆਪਾਂ।
ਹਾਂ ਤੇ ਪਾਰਕ ਵੀ ਤਾਂ ਘੁੰਮਣ ਵਾਲੀ ਜਗ੍ਹਾ ਈ ਐ ਤੇ ਹੋਰ ਕੀ ਐ।
ਹਾਂਜੀ।
ਪਾਰਕ ਵੀ ਤਾਂ ਘੁੰਮਣ ਵਾਲੀ ਜਗ੍ਹਾ ਹੀ ਆ। ਔਰ ਤਾਂ ਕੁੱਛ ਵੀ ਨੀ ਹੈਗਾ ਘਰਦਿਆਂ ਨੂੰ ਉੱਥੇ ਲੈ ਕੇ ਜਾਓ ਉੱਥੇ ਵੇਖੋ। ਠੰਡੀ ਠੰਡੀ ਪਾਰਕਾਂ ਦੇ ਵਿੱਚ ਹਵਾ ਹੁੰਦੀ ਹੈ। ਘਾਹ ਹੁੰਦਾ ਹੈ। ਸੁਬਾ ਦੇ ਮੌਕੇ ਜਾਈਏ ਤੇ ਉੱਥੇ ਵੇਖੋ ਘਾਹ ਦੇ ਉੱਤੇ ਜਿਹੜੀ ਤਰੇਲ ਹੁੰਦੀ ਆ। ਉਹਦੇ ਤੇ ਤੋਰੀਏ ਤੇ ਆਪ ਤੋਰੀਏ ਕਿੰਨਾ ਵਧੀਆ ਲੱਗਦਾ ਹੈ ਹਨਾ।
ਤੇ ਘਾਹ ਤੇ ਤੁਰ ਕੇ
ਹਰੇਕ ਚੀਜ਼ ਦੇ ਵਿੱਚੋਂ ਖੁਸ਼ੀ ਲੱਭਣੀ ਪੈਂਦੀ ਆ ਗੀ। ਕਿਉਂਕਿ ਹਰੇਕ ਚੀਜ਼ ਦਾ ਜੇ ਕੋਈ ਨੁਕਸਾਨ ਆ ਜੇ ਕੋਈ ਲਾਭ ਹੈਗਾ ਜ਼ਿਆਦਾ ਤੇ ਉਹਦੇ ਨੁਕਸਾਨ ਵੀ ਨੇ। ਪਰ ਉਹ ਆਪਣੇ ਤੇ ਵੀ ਆਪਾਂ ਲਾਭ ਵੱਲੀ ਜਾਣਾ ਐ ਜਾ ਨੁਕਸਾਨ ਵੱਲੀ।
ਹਾਂਜੀ ਹਾਂਜੀ। ਘਰ ਦੇ ਵੀ ਤਾਂ ਇਹੀ ਕਹਿੰਦੇ ਨੇ ਕਿ ਤੁਸੀਂ ਪਾਰਕ 'ਤੇ ਲੈ ਜਾਂਣਦੇ ਓ। ਕਿਸੇ ਵਧੀਆ ਜਗ੍ਹਾ 'ਤੇ ਵੀ ਲੈ ਜੋ।
ਹੈਜੀ
ਘਰਦੇ ਐ ਵੀ ਤਾਂ ਕਹਿਦੇ ਨੇ ਪਾਰਕ 'ਤੇ ਅਸੀਂ ਰੋਜ਼ ਹੀ ਜਾਂਦੇ ਨੇ। ਪਰ ਤੁਸੀਂ ਵਧੀਆ ਜਗ੍ਹਾ 'ਤੇ ਵੀ ਲੈ ਕੇ ਜਾਓ ਨਾ।
ਐਵੇਂ ਤਾਂ ਹੁੰਦਾ ਹੀ ਐ। ਪਰ ਦੇਖੋ ਅਹ ਜ਼ਿਆਦਾ ਦੂਰ ਨਾਲੋਂ ਤਾਂ ਚੰਗਾ ਇਹ ਨਾ ਵੀ ਪਾ ਨਾਲ ਰਹਿ ਲਏ ਆ ਇਹਨਾਂ ਦੇ। ਚੱਲ ਜਾਨੇ ਆ ਨਾਲ ਕਈ ਬੱਚੇ ਐਵੇਂ ਦੇ ਹੈਗੇ ਨੇ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਇਕੱਲੇ ਜਾ ਕੇ ਖੁਸ਼ ਹਾਂ ਮੰਮੀ-ਡੈਡੀ ਨਾਲ ਲਿਜਾਣਾ ਨੀ। ਚਲੋ ਤੁਹਾਡਾ ਇਹ ਸੁਪਨਾ ਹੈਗਾ ਵੀ ਤੁਸੀਂ ਮੰਮੀ ਡੈਡੀ ਨੂੰ ਲਜਾਣਾ ਚਾਹੁੰਦੇ ਹੋ ਚੇ ਚਲ ਮਜਬੂਰੀ ਹੈ ਚਾਹੇ ਕੁਛ ਵੀ ਆ।
ਹ ਹੋ
ਸੁਪਨਾ ਤਾ ਹੈ ਸੁਪਨਾ ਹੈ ਦਿਲ ਦੇ ਵਿੱਚ ਹੈ ਨਾ ਤੁਹਾਡੇ ਹਾਂ ਲੈ ਕੇ ਜਾਣਾ ਏ।
ਹੁਣ ਜਿਵੇਂ ਬੱਚਿਆਂ ਦੀ ਛੁੱਟੀਆਂ ਸੀ ਗਰਮੀਆਂ ਦੀ ਤੇ ਕਈ ਬੱਚੇ ਘੁੰਮਣ ਗਏ। ਕਈ ਨਹੀਂ ਗਏ ਕਿਸੇ ਦੀ ਮਜਬੂਰੀ ਸੀ ਕਿਸੇ ਦੀ ਨਹੀਂ।
ਹਾਂ ਹੁਣ ਦੇਖਲੋ ਅਮੀਰ ਘਰਾਂ ਦੇ ਬੱਚੇ ਅਮੀਰ ਘਰਾਂ ਦੇ ਬੱਚੇ ਜਾਂ ਜਿਹਨਾਂ ਦੇ ਘਰੇ ਪੈਸਾ ਸੀਗਾ ਆ। ਜਾਂ ਜਿਹਨਾਂ ਦਾ ਸੀਗਾ ਵੀ ਹਾਂ ਜਾਣਾ ਇਹਨਾਂ ਨੂੰ ਇੱਥੇ ਲੈ ਕੇ ਉਹ ਗਏ। ਜਿਨਾਂ ਦੇ ਬੱਚੇ ਗਰੀਬ ਨੇ ਜਾਂ ਖੁਦ ਉਹ ਆਪ ਗਰੀਬ ਨੇ ਹਨਾ। ਉਹਨਾਂ ਦਾ ਵਿਚਾਰਿਆ ਦਾ ਵੀ ਕੋਈ ਹੈ। ਗਈ ਹੈ ਵੀ ਕਿਤੇ ਨੀ ਗਏ ਹੁਣੇ ਉਹ ਗਰਮੀਆ ਦੇ ਵਿੱਚ ਘਰੀ ਰਹੇ ਇੰਨੀ ਗਰਮੀ ਵਰ ਰਹੀ ਸੀ।
ਪਰ ਘਰ ਦੇ ਤਾਂ ਸੋਚਦੇ ਨੇ ਜਿੰਨਾ ਕਿ ਉਹ ਕਰ ਸਕਦੇ ਨੇ। ਉਹਨਾਂ ਤੇ ਕਰਦੇ ਨੇ ਨਾ ਉਹ।
ਹਾਂਜੀ, ਇਹ ਤਾਂ ਇਹ ਕਰਨਾ ਹੀ ਪੈਂਦਾ। ਅਗਰ ਦੇਖੋ ਵੈਸੇ ਅਹ ਇਹਨਾਂ ਦੇ ਲਾਭ ਦੇਖੋ ਘੁੰਮਣ ਦੇ। ਜੇ ਆਪਾਂ ਜਾਣੇ ਆ ਤਾਂ ਹਨਾ। ਠੰਡੀਆਂ-ਠੰਡੀਆਂ ਹਵਾਵਾਂ ਵੱਗਦੀਆਂ। ਗਰਮੀ ਦੇ ਮੌਸਮ 'ਚ ਜਾਈਏ ਤਾਂ। ਵੈਸੇ ਤਾਂ ਜ਼ਿਆਦਾ ਗਰਮੀ 'ਚ ਹੀ ਘੁੰਮਣ ਜਾਂਦੇ ਨੇ। ਠੰਡ ਵਿੱਚ ਤਾਂ ਕੌਣ ਜਾਂਦਾ ਘੁੰਮਣ। ਕੋਈ
ਤੇ ਤਬੀਅਤ ਵੀ ਤਾਂ ਖਰਾਬ ਹੋ ਜਾਂਦੀ ਏ। ਇੱਕਦਮ ਠੰਡੇ ਇਲਾਕੇ ਤੋਂ ਆਈਏ ਗਰਮ ਸਰਦ ਹੋ ਜਾਂਦਾ।
ਕਿਸੇ ਨੂੰ ਉਹਦੀ ਉਲਟੀ ਦੀ ਪ੍ਰੋਬਲਮ ਹੁੰਦੀ ਏ। ਕਿਸੇ ਨੂੰ ਕਿਵੇਂ ਕ
ਕਿੱਥੇ ਜ਼ਿਆਦਾ ਉੱਤੇ ਚਲੇ ਜਾਈਏ ਘੁੰਮਣ ਤੇ ਆਕਸੀਜਨ ਉਹਦੇ ਕਮੀ ਹੋ ਜਾਂਦੀ ਹੈ ਸਾਹ ਦੀ।
ਹੰ ਹੂੰ ਹੂੰ ਹੁੰਦਾ ਏ ਹਰੇਕ ਦਾ ਆਬਦਾ-ਆਬਦਾ। ਉਹੀ ਪ੍ਰੋਬਲਮ ਆਉਦੀ ਹੈ ਨਾ ਸਰੀਰ ਦੀ ਪ੍ਰੋਬਲਮ ਈ ਲੈ ਕੇ ਬੈਠ ਜਾਂਦੀ ਹੈਗੀ ਆ ਕਿਉਂਕਿ ਆਪਾਂ ਘਰੋਂ ਬਾਹਰ ਹੀ ਨੀ ਨਿਕਲਣਾ ਪਸੰਦ ਕਰਦੇ ਹੈਗੇ। ਕਹਿ ਦੇਈ ਦਾ ਵੀ ਹੁਣ ਇੱਥੋਂ ਵੀ ਘਰਦਾ ਵੀ ਚੱਲ ਰਿਹਾ ਸਰਕਲ ਇੱਥੋਂ ਵੀ ਨੀ ਪੈਸਾ ਪੈ ਰਿਹਾ। ਇੱਥੋਂ ਵੀ ਨੀ ਬਣ ਰਿਹਾ। ਜੇ ਘਰਾਂ ਚੋਂ ਬਾਹਰ ਨਿਕਲੀਏ। ਤਾਜ਼ੀ ਬਾਹਰਲੀ ਹਵਾ ਲਈਏ ਕਿੰਨੇ-ਕਿੰਨੇ ਵਧੀਆ ਦੇਸ਼ ਹੈਗੇ ਆ। ਸ਼ਹਿਰ ਹੈਗੇ ਆ ਹਨਾ। ਜਿਹਨਾਂ ਵਿੱਚ ਆਪਾਂ ਘੁੰਮ ਫਿਰ ਸਕਦੇ ਹੈਗੇ ਹਾਂ। ਹਰਿਆਵਲੀ ਵਾਲੇ ਦੇਸ਼ ਕਿੰਨੇ ਦੇਖੋ?
ਘਰ ਤੋਂ ਬਾਹਰ ਵੀ ਜਾਣਾ, ਬਿਮਾਰ ਵੀ ਹੋਣਾ, ਸਾਰੇ ਨਜ਼ਾਰੇ ਲੈਣੇ ਨੇ ਪਰ ਇੱਕ ਇਹ ਹੋ ਜਾਂਦਾ ਵਧੀਆ। ਇੱਕ ਨਾ ਆਪਣਾ ਸਰੀਰ ਨੂੰ ਰਿਲੈਕਸ ਮਿਲ ਜਾਂਦਾ।
ਘਰ ਤੋਂ ਬਾਹਰ ਜਾ ਕੇ ਬਿਮਾਰ ਤਾਂ ਆਪਾਂ ਤਾਂ ਹੀ ਹੋਵਾਂਗੇ ਨਾ ਜੇ ਆਪਾਂ ਉੱਥੇ ਕੋਈ ਚਟਾ ਪਟਾ ਖਾ ਲਿਆ। ਜਾਂ ਕੁੱਛ ਵੀ ਐਵੇਂ ਦਾ। ਜਦੋਂ ਉੱਥੇ ਆਪਾਂ ਘਰ ਦਾ ਵਧੀਆ ਬਣਿਆ ਹੋਇਆ ਖਾਣਾ ਖਾਧਾ। ਤੇ ਘੁੰਮੇ ਫਿਰੇ ਕੋਈ ਇਹੋ ਜਿਹੀ ਫਾਲਤੂ ਚੀਜ਼ 'ਤੇ ਵੀ ਨਾ ਖਾਣਾ ਪੀਣਾ ਹੋਇਆ।
ਚੀਜ਼ ਵੇਖ ਕੇ ਚਲਣੀ ਪੈਦੀ ਐ।
ਹਾਂ, ਇਹ ਤਾਂ ਹੈ ਫਿਰ ਹੀ ਫਾਇਦਾ ਘੁੰਮਣ ਫਿਰਨ ਦਾ ਔਰ ਸ਼ੌਕ ਵੀ ਪੂਰਾ ਹੋ ਜਾਂਦਾ। ਘੁੰਮਿਆ ਫਿਰਿਆ ਵੀ ਜਾਂਦਾ, ਸਰੀਰ ਨੂੰ ਵੀ ਰਾਹਤ ਮਿਲਦੀ ਏ।
ਘੁੰਮਣ ਨਾਲ ਤਾਂ ਹੋ ਜਾਂਦਾ ਸਭ ਚੀਜ਼ ਵਧੀਆ ਹੋ ਜਾਂਦੀ ਏ।
ਹਾਂਜੀ-ਹਾਂਜੀ ਦੇਖੋ ਘਰ ਦੇ ਵਿੱਚ ਕਿੰਨੇ ਮਤਲਬ ਘਰ ਦੇ ਵਿੱਚ ਕੋਈ ਲੜਾਈ-ਝਗੜਾ ਹੁੰਦਾ ਏ ਹਨਾ।
ਹਾਂ।
ਆਪਾਂ ਉਹਦੇ ਵਿੱਚੋ ਪਰੇਸ਼ਾਨ ਹੋ ਜਾਂਦੇ ਕਈ ਵਾਰ ਕਿਸੇ ਦੀ ਘਰੇ ਕੋਈ ਮਰਗ ਹੋ ਜਾਂਦੀ ਏ। ਘਰੇ ਕੋਈ ਲੜਾਈ ਹੋ ਜਾਂਦੀ ਏ, ਕੁ ਸੌ ਦਿੱਕਤਾਂ ਹੁੰਦੀਆਂ ਘਰਾਂ ਦੇ ਵਿੱਚ ਹਨਾ। ਦਿਮਾਗ ਕਿੰਨਾ ਪਰੇਸ਼ਾਨ ਰਹਿਣ ਲੱਗ ਰਹਿੰਦਾ। ਉਹੀ ਦਸ ਦਿਨ ਆਪਾਂ ਘਰੋਂ ਬਾਹਰ ਰਹਿਈਏ ਨਾ ਘੁੰਮ ਫਿਰ ਆਈਏ। ਚਲੋ ਦਸ ਦਿਨ ਨਾ ਸੀ ਤਾਂ ਚਾਰ ਪੰਜ ਦਿਨ ਵੀ ਆਪਾਂ ਘੁੰਮ ਫਿਰ ਆਈਏ ਤੇ ਦਿਮਾਗ ਚੋਂ, ਪੁੱਠੀਆਂ ਸਿੱਧੀਆਂ ਚੀਜ਼ਾਂ ਨਿਕਲ ਜਾਂਦੀਆਂ ਨੇ ਹਨਾ।
ਹਾਂ।
ਹਾਂ ਦਿਮਾਗ ਤਾ- ਜਾਂ ਰਹਿਣ ਲੱਗ ਜਾਂਦਾ ਵੀ ਹਾਂ ਹੁਣ ਠੀਕ ਹੈ ਬਾਹਰ ਗੱਲ ਗੱਲਾਂ ਕਰਿਆ ਹੀ ਕਿਸੇ ਨਾਲ। ਕੋਈ ਵਧੀਆ ਕਿਸੇ ਨੇ ਹੱਸ ਖੇਡ ਕੇ ਬੁਲਾ ਲਿਆ। ਕੋਈ ਵਧੀਆ ਸੋਹਣੀ ਚੀਜ਼ ਦੇਖ ਆਏ ਜਗ੍ਹਾ ਦੇਖਿਆ ਹਨਾ।
ਹਾਂਜੀ- ਹਾਂਜੀ। ਬਹੁਤ ਫ਼ਰਕ ਪੈਂਦਾ ਜੀ। ਮਣ ਨਾਲ ਤੇ, ਬੰਦਾ, ਓਕੇ ਹੋ ਜਾਂਦਾ। ਬੰਦਾ ਬੜ ਵਧੀਆ ਹੋ ਜਾਂਦਾ ਇਕਦਮ।
ਹਮ।
ਉਹਦੇ
ਇਹੀ ਫਾਇਦਾ ਏ ਘੁੰਮਣ ਦਾ।
ਤੁਸੀ ਵੀ ਜਾਇਆ ਕਰੋ ਕਿੱਧਰ ਘੁੰਮਣ। ਆਪਣੇ ਘਰ ਚ ਬਹਿ ਕੇ ਕੀ ਕਰਦੇ ਹੋ ਤੁਸੀ ਵੀ ਜਾਇਆ ਕਰੋ ਘੁੰਮਣ।
ਹਾਂਜੀ-ਹਾਂਜੀ। ਅਸੀ ਤਾਂ ਬਹੁਤ ਜਾਂਦੇ ਹੈਗੇ ਹਾਂ ਮੰਮੀ-ਪਾਪਾ ਨੂੰ ਬਹੁਤ ਸ਼ੌਂਕ ਹੈ ਘੁੰਮਣ ਫਿਰਨ ਦਾ ਜਦੋਂ ਕਹਿ ਦਿੰਦੇ ਵੀ ਹਾਂ ਚੱਲੀ ਫਿਰ ਚੱਲ ਜਾਈਦਾ।
ਹਾਂ-ਹਾਂ ਤੁਸੀਂ ਵੀ ਜਾਇਆ ਕਰੋ, ਕੁਛ ਨੀ ਰੱਖਿਆ ਘਰ ਬੈਣ 'ਚ।
ਹਾਂਜੀ ਆਹੀ ਤਾਂ ਉਮਰ ਏ ਘੁੰਮਣ-ਫਿਰਨ ਦੀ ਬਾਅਦ ਵਿੱਚ ਜਦੋਂ ਵਿਆਹੀ ਗਏ ਆ ਜਾਂ ਕੁਛ ਵੀ ਹੈਗਾ ਹੈਨਾ, ਉਸ ਤੋਂ ਬਾਅਦ ਕਿੱਥੇ। ਮੈਂ ਕਿਸੇ ਦੀ ਤਾਂ ਹੁੰਦੀ ਏ ਲਾਈਫ ਘੁੰਮ ਫਿਰ ਲੈਂਦੇ ਆ ਸਭ ਵਿਆਹ ਤੋਂ ਬਾਅਦ ਵੀ।
ਹਰ ਕੋਈ ਸੋਚਦਾ ਘੁੰਮਣ ਬਾਰੇ ਹਰ ਕੋਈ ਚਾਹੁੰਦਾ ਮੈਂ ਇੱਥੇ ਜਾਵਾਂ। ਉੱਥੇ ਜਾਵਾਂ, ਸਾਰਿਆਂ ਦਾ ਦਿਲ ਕਰਦਾ। ਜਾਣ ਨੂੰ, ਸਮਝ ਰਹੇ ਹੋ ਤੁਸੀ। ਹਾਂ- ਹਾਂ, ਓਕੇ, ਸਾਰੀ ਬਿਮਾਰੀਆਂ ਵੀ ਘੱਟੋ-ਘੱਟ ਦੂਰ ਤੇ ਕਰਦਾ ਉਹਦੇ ਵੱਲ ਧਿਆਨ 'ਤੇ ਨਹੀਂ ਜਾਂਦਾ ਬਿਮਾਰੀਆਂ ਵੱਲ। ਬਾਹਰ ਦੀ ਚੀਜ਼ ਵੇਖ ਕੇ ਹਾਂ ਫਿਰ ਧਿਆਨ ਬਿਮਾਰੀ ਵੱਲ ਹੀ ਜਾਏਗਾ। ਜਿਹੜੀ ਬਿਮਾਰੀ ਲੱਗ ਗਈ ਉਹਦੇ 'ਚ ਹੀ ਧਿਆਨ ਜਾਏਗਾ।
ਹਾਂਜੀ-ਹਾਂਜੀ।
ਉਹਦੇ ਤੋਂ ਬਾਹਰ ਨਿਕਲ ਕੇ ਵੇਖੀਏ ਤੇ ਉਹ ਥੋੜ੍ਹਾ ਜਿਹਾ ਠੀਕ ਲੱਗਦਾ।
ਹਾਂਜੀ।
ਹਾਂ। ਤੁਸੀ ਜਾਓ ਤੁਸੀਂ, ਸ਼ਾਮੀ ਜਾਓ ਘੁੰਮਣ ਫਿਰਨ। ਜਇਆ ਕਰੋ, ਸ਼ਾਮੀ ਤੇ ਥੋੜ੍ਹਾ, ਥੋੜ੍ਹਾ ਉਹ ਹੋ ਜਾਂਦਾ ਸਰੀਰ ਨੂੰ।
ਹਾਂਜੀ-ਹਾਂਜੀ ਜਾਂਦੇ ਹਾਂ ਸ਼ਾਮ ਨੂੰ ਰੋਟੀ ਖਾ ਕੇ ਸੈਰ ਕਰਨ ਜਾਂਦੇ ਹੁਣੇ ਹਾਂ। ਥੋੜਾ ਬਹੁਤ ਤੁਰਿਆ ਫਿਰਿਆ ਜਾਂਦਾ ਨਾਲੇ ਤਾਂ ਰੋਟੀਆਂ ਜਮਾ ਜਾਂਦੀ। ਨਾਲੇ ਕੋਈ ਤਾਜ਼ਾ ਜਿਹੜੀ ਹਵਾ ਹੁੰਦੀ ਹੈ ਬਾਹਰਲੀ ਉਹ ਲੱਗ ਜਾਂਦੀ ਏ।
ਹਾਂ, ਮੈਂ ਹਾਲੇ ਗਿਆ ਸੀ ਪਿੱਛੇ ਘੁੰਮਣ ਉੱਥੇ ਮੈਂ ਬਿਮਾਰ ਹੋ ਗਿਆ। ਜ਼ਿਆਦਾ ਉਹ ਕਰਕੇ ਇੱਕਦਮ ਠੰਡਾ, ਇੱਕਦਮ ਗਰਮ।
ਹਮ ਹਮ।
ਤੇ ਹੋ ਗਿਆ ਬਿਮਾਰ। ਫਿਰ ਆ ਗਈ ਘਰੇ ਸੋਇਆ ਫਿਰ ਜਾ ਕੇ ਠੀਕ ਹੋਇਆ। ਤਿੰਨ ਦਿਨ ਘੁੰਮਣ-ਫਿਰਨ ਨੀ 'ਚ ਰਹਿ ਗਏ। ਤੁਸੀ ਤੁਸੀ ਨਹੀ ਹਾਂ। ਹਮ ਪਤਾ ਹੀ ਏ ਚੀਜ਼ ਕੀ ਏ। ਚੱਲਦਾ ਕੀ ਨਹੀ ਚੱਲਦਾ ਤੁਸੀਂ ਵੀ ਵੱਡੇ ਹੋ।
ਹਮ ਹਮ।
ਤੁਸੀ ਨਹੀਂ ਗਏ ਐਸ ਗਰਮੀਆਂ ਕਿੱਥੇ।
ਨਹੀਂ ਇਸ ਵਾਰ ਤਾਂ ਕਿਤੇ ਨਹੀਂ ਇਸ ਵਾਰ ਕਿਤੇ ਵੀ ਨਹੀਂ ਗਏ।
ਅੱਛਾ।
ਹਾਂਜੀ।
ਮੈਂ ਵੀ ਸੋਚ ਰਿਹਾ ਸੀ ਹੁਣ ਅੱਗੇ ਵੇਖਿਆ ਕਿੱਥੇ ਮੈਂ ਵੀ ਸੋਚ ਰਿਹਾ ਸੀ ਅੱਗੇ ਬਣਾਣ ਦਾ ਕਿੱਥੇ ਚਲੀਏ ਘੁੰਮਣ।
ਹਾਂਜੀ, ਇਸ ਵਾਰ ਤਾਂ ਕਿਤੇ ਵੀ ਨੀ ਗਾਇਆ ਗਿਆ ਬਸ ਥੋੜੀ ਦੇਰ ਨਾਲ ਵੇਖਾਂਗੇ ਕੋਈ ਪਲੈਨ ਬਣਦਾ ਹੋਇਆ ਤਾਂ।
ਹਾਂ ਮੈਂ ਵੀ ਵੇਖਾਂਗਾ। ਕੁਛ ਬਣਦਾ ਹੋਇਆ ਸੀਨ ਤੇ ਜਾਵਾਂਗੇ ਆਪਾਂ। ਮਾਨਦੇ ਕਰ ਰਹੇ ਪਰ ਕੀ ਕਰੀਏ ਸ ਸਭ ਸਭ ਠੀਕ ਐ ਠੀਕ ਐ।